ਹੈਲੋ
ਹੈਲੋ
ਹੈਲੋ
ਹੈਲੋ
ਆਰੀ ਆਵਾਜ਼
ਹੈਲੋ
ਹੈਲੋ
ਹੈਲੋ
ਨਿ ਆਦੀ ਪਈ
ਅਵਾਦ ਆ ਰਹੀ
ਹਾਂ ਆ ਰਹੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ
ਹੋਰ ਘਰ ਸਭ ਠੀਕ
ਹਾਂਜੀ
ਬੱਚੇ ਠੀਕ ਨੇ ਤੁਹਾਡੇ
ਤਡੇ ਬਚ ਕਿਥੇ ਗਏ
ਉਹ ਬੱਚੇ ਕੁਲਰ ਚ ਪੀਣੀ ਘੜਦੇ ਪਏ ਨੇ
ਗਲ ਕਰਨਾ ਬਚਿਆਂ ਨਾਲ
ਨਹੀਂ ਉਹ ਕੂਲਰ ਚ ਪਾਣੀ ਭਰਦੇ ਵ ਨਾ ਉਹ ਪਾਣੀ ਨੀ ਭਰਦੇ ਕੰਮ ਨੀ ਕਰਦੇ ਨਾ ਫਿਰ ਕੰਮ ਲਾਏ ਦਾ ਮੈਂ ਹਮ
ਅੱਛ
ਤੁਸੀਂ ਠੀਕ ਹੋ
ਹਾਂਜੀ ਜੀ
ਨੇ
ਹਾਂ
ਕੀ ਕਰ ਤੁਹਾਡੇ ਬੱਚੇ ਕਿੱਥੇ ਗਏ
ਸੁੱਤੇ ਪਏ ਨੇ
ਇਹਨੀ ਤੇ ਸਖ ਤੁਹਾਡੇ ਬੱਚੇ
ਹਾਂ
ਰੋਟੀ ਖਾਲੀਿਸ ਇੰਨੀ ਜਲਦੀ ਖਾ ਲਈਏ
ਹਾਂ
ਕੀ ਖਾਧਾ ਸੀ
ਦਾਲ
ਨਾਲ ਹੀ ਸੀ
ਕੀਲੀ ਵਾਲੀ ਹੁਦੀ ਨਹੀ
ਅੱਛਾ ਕਾਹਲੀ ਦਾਲ ਖਾਂਦੇ ਹੋ ਤੁਸੀਂ
ਖਾਲੀ ਦਾਲ ਜਹੜ ਗੋਲ ਗੋਲ ਵਾਲੀ
ਆਹੋ ਮਸਰ ਦਾ
ਹਾਂ ਹਾਂ ਹਾਂ ਆਹ
ਅੱਛਾ ਨਾ ਚੋਲ
ਨਾ
ਤੇ ਰੋਟੀ
ਹਾਂ
ਅੱਛਾ ਇਹਨੀ ਜਲਦੀ ਰੋਟੀ ਖਾ ਲਈਏ ਤੁਸੀਂ
ਹਾਂ
ਬੜੀ ਜਲਦੀ ਰੋਟੀ ਖਾ ਲੈਂਦੇ ਹੋ ਤੁਸੀਂ ਅਸੀਂ ਤਾਂ ਲੇਟ ਖਾਂਦੇ ਹਾਂ ਅਸੀਂ ਦਸ ਗਿਆਰਾਂ ਵਜੇ ਰੋਟੀ ਖਾਂਦੇ ਹ ਅਸੀਂ ਤੇ ਰੋਟੀ ਖਾਂਦੇ ਹੀ ਨ ਇੰਨੀ ਜਲਦੀ
ਹਾਂ
ਹਾਂ
ਹਾਂ ਹ ਹੋਰ
ਤੁਹਾਡੇ ਬੱਚੇ ਕਿੱਥੇ ਤੁਹਾਡੇ ਬੱਚੇ ਨੇ ਕੰਮ ਕਰ ਲਿਆ ਸਕੂਲ ਦਾ
ਹਾਂ
ਕੀ ਕੀ ਮਿਲਿਆ ਸੀ ਸਕੂਲ ਕਿਹੜੀ ਕਲਾਸ ਸਾਡੇ ਬੱਚੇ
ਹਾਂ
ਬੜ ਵਧ ਅੜ ਵੱਚ ਤੇ
ਹਾਂ
ਹਮ ਹੋਰ
ਕੁਛ ਨਹੀਂ
ਹੋਰ ਕੀ ਕਰਦੇ ਹੋ ਫੇਰ
ਕੁਛ ਨਹੀਂ ਕਰਦੇ ਏ ਹਾਂ
ਤੁਹਾਡੀ ਵਹੁਟੀ ਕੀ ਕਰਦੀ ਪਈ ਹੈ
ਤੁਹਾਡਾ ਉਹ ਠੀਕ ਹੈ ਪਤੀ
ਵੀ ਹਾਂ ਤੁਸੀਂ ਦੱਸੋ ਤੁਹਾਡੀ ਵੋਟੀ ਕੀ ਕਰਦੇ ਤੁਹਾਡੇ
ਹੋਰ ਤੁਹਾਡਾ ਪਤੀ ਵਧੀਆ ਕੀ ਕਰਦਾ ਪਿਆ ਹੈ
ਹਾਂ ਅੰਦਰ ਬਾਹਰ ਟੇਲਾ ਮਾਰਦੇ ਪਏ ਨੇ
ਰੋਟੀ ਚ ਵੇਖੋ ਰਾੱਤ ਸਾਡੇ ਦੁਪਹਿਰ ਦੇ ਮਾਂ ਪਏ ਨੇ ਤੇ ਸਾਡਾ ਆਟਾ ਗੁਣਿਆ ਦਾ ਮੈਂ ਕਿਹਾ ਦੁਪਹਿਰ ਥੋੜੇ ਚੋਪਲੇ ਪਏ ਨੇ ਮੈਂ ਕਿਹਾ ਹੁਣ ਕੀ ਬਣਾਵਾਂ ਜੋ ਪਿਆ ਹੋਈ ਉਹ ਖਾ ਲਵਗੇ ਮਾੜਾ ਮਾੜਾ ਛੋਟੀ ਹੁਣ ਕੀ ਬਣਾਈਏ
ਹਾਂ
ਹਮ
ਸਾਡੇ ਬੱਚੇ ਮੋਮੋਸ ਖਾ ਲੈਂਦੇ ਚੁਨ ਚੱਟ ਕੇ
ਹਾਂ ਖਾ ਲੈਂਦੇ ਨੇ ਖਾ ਲੈਂਦੇ ਨੇ ਤੁਹਾਡੇ ਖਾ ਲੈਂਦੇ ਨੇ
ਖਾਈ ਲੈਂਦੇ ਨੇ ਬੱਚੇ ਨੂੰ ਪਤਾ ਫਿਰ ਮੈਦਾ ਫੇਵਰੇਟ ਹੈ ਬੱਚਿਆਂ ਦਾ
ਹਾਂ ਬੱਚੇ ਬੜੇ ਤੇਜ਼ ਹੋ ਗਏ ਨੇ ਮੈਦਾ ਬੜਾ ਖਾਂਦੇ ਨੇ ਸਾਡੇ ਘਰ ਬੱਚੇ ਬੱਚੇ ਨ ਖਾਂਦੇ ਬੜਾ ਖਾਂਦੇ ਨੇ ਖਾ ਖਾ ਕੇ ਬੜੇ ਮਨਤਾਂ ਵੀ ਖਾਂਦੇ ਰਹਿੰਦੇ ਨੇ
ਮੈਦਾ ਵੇਖਦੇ ਮੈਦਾ ਮੋਮੋ ਮੋਮੋ
ਹਾਂ ਹੁਣ ਨਵਾਂ ਗੇਮ ਚੱਲ ਪਿਆ ਸਟੋਨ ਪੇਪਰ ਸੀਜ਼ਰ ਉਹ ਖੇਡਦੇ ਨੇ ਮੈਦੇ ਨਾਲ ਦੱਸੋ ਮੈਂ ਤੇ ਬੜਾ ਮਨਾ ਕਰ ਆ ਮੁੜਦਾ ਈ ਨਹੀਂੀ
ਹਾਂ ਬਲਾ ਵੱਡਾ ਵਡਾ ਮੁੰਡਾ ਆਇਆ ਅ ਬਸ
ਅੱਛਾ ਤੁਹਾਡਾ
ਹਾਂ
ਅੱਛਾ ਅੱਛਾ
ਹਾਂ
ਤੁਸੀਂ ਬੱਚਿਆਂ ਨੂੰ ਫੋਨ ਘੱਟ ਦਿਆ ਕਰੋ
ਬੱਚੇ ਨੂੰ ਫੋਨ ਦਿੰਦੇ ਨੀ ਅਸੀਂ
ਸਹੀ ਕਰਦੇਓ ਇਹ ਕੰਮ ਚੰਗਾ ਕਰ ਦਿਓ ਹੋਰ ਵਧੀਆ
ਹੈਂ
ਨਾ ਦਿਆ ਕੋਣ ਬੱਚਣ ਸਹੀ ਕਰ ਟੀ ਵੀ ਨਾ ਵੇਖਣ ਦੀ ਆ ਕਰੋ
ਟੀ ਵੀ ਵੇਖੋ ਫੋਨ ਨਾ ਚਲਾਓ
ਅੱਛਾ ਰੋਟੀ ਰੋਟੀ ਖਾਂਦਾ ਤੁਹਾਡੇ ਬੱਚੇ ਨੇ ਮੋਮੋਜ਼ ਖਾਂਦੇ ਨ ਤੇ
ਨਹੀਂ ਰੋਟੀ ਖਾਂਦੇ ਆ
ਖਾਂਦੇ ਰੋਟੀ ਕਿਨੇ ਰੋ ਖਦੇ
ਦੋ
ਅਛੱ ਦੋ ਰੋਟੀ ਖਾਂਦੇ ਨੇ ਪਰ ਘੱਟ ਨੀ ਖਾਂਦੇ ਮਤਲਬ ਵੱਧਦੇ ਬੱਚੇ ਨੇ ਨਾ
ਦੋ ਖਾਂਦੇ ਬਸ
ਅੱਛਾ ਵੱਡਾ ਬੱਚਾ ਵੱਡਾ ਮੁੰਡਾ ਕਿੰਨਾ ਵੱਡਾ
ਹੈਂ
ਤੁਡਾ ਵੱਡਾ ਮੁੰਡਾ ਕਿੰਨਾ ਵੱਡਾ
ਬਾਈਤੀ ਸਾਲ ਦਾ
ਆਹੋ ਭਾਈ ਦੀ ਬੜਾ ਤੁਸੀਂ ਬੜੇ ਬਜ਼ੁਰਗ ਹੋ ਫੇਿਰ ਤੁਸੀਂ ਤੇ ਹੋਰ ਫਿਰ ਫਿਰ ਤੁਹਾਡੇ ਦੰਦ ਦੁੰਦ ਹੈਗੇ ਨੇ
ਹਾਂ
ਅੱਛਾ ਜੀ ਕੰਮ ਤੇ ਨੀ ਗਏ ਅੱਜ
ਨਹੀਂ ਗਏ
ਕਿਉਂ
ਕਿਉਂ
ਕੰਮ ਤੋਂ ਜਾਣਾ ਸੀ ਅ ਮੱਧ ਹੈਗੇ ਕੰਮ ਤੁਹਾਡੇ ਕੰਮ ਦਾ
ਤੁਹਾਡੀ ਅੇਜ ਕਿਨੀ ਹੈ
ਨਹੀਂ ਨਹੀਂ ਅਸੀਂ ਅੇਜ ਹੀ ਦੱਸ ਸਕਦੇ ਨਾ
ਤੇਈ ਚੌਵੀ ਸਾਲ
ਨਹੀਂ ਲੈ ਲਓ ਹੀ ਹੋ ਨਹੀਂ ਹੈ ਪੰਤਾਲੀ ਪਲੱਸ ਕੁਛ
ਨਹੀਂ ਤੇਈ ਸਾਲ ਤੁਹਾਡੇ ਵਿਆਹ ਨੂੰ ਚਾਰ ਪੰਜ ਸਾਲ ਹੋ ਗਏ ਨੇ ਨ ਤਿੰਨ ਸਾਲ ਹੋ ਗਏ ਨੇ
ਹਾਂਲੇ ਕਿੱਥੇ
ਹੋ ਗਏ ਨੇ ਨਾ ਆਪਦਾ ਹਸਬੈਂਡ ਦੀ ਏਜ ਪਚਪਨ ਛਪਨ ਏ
ਨਹੀਂ ਨਹੀਂ ਜੀ ਨਹੀਂ ਸੱਤਰ ਪਲਸ ਹੈ
ਨਹੀਂ ਹੋਰ ਆਪਦੇ ਪਤੀ ਦੇ ਦੋ ਭਰਾ ਹੋ ਨੇ ਤਿੰਨ ਭਰਾ ਨੇ
ਆਪ ਆਪ ਦੀ ਵੋਟੀ ਪੰਜ ਭੈਣ ਨੇ ਹੈਂ
ਹਮ
ਤੁਸੀਂ ਕਿਹੜੇ ਕੰਮ ਕਰਦੇ ਤੁਸੀਂ ਕਿਹੜਾ ਕੰਮ ਕਰਦੇ ਹੋ ਅੱਛਾ ਦਿਓ
ਨਹੀਂ ਮੈਗੀ ਦਾ ਛਲਾ ਲਾਦੇ ਹਾਂ ਅਸੀਂ
ਅੱਛ ਮੈਗੀ ਦਾ ਅੱਛਾ ਤੁਹਾਡੀ ਬਕਰੀ ਚੰਗੀ ਹੁੰਦੀ ਆ ਫਿਰ ਨਹੀਂ ਬੜੀ ਹੋ ਜਾਂਦੀ ਹੈ ਸੁਕ ਫਰਸਾਈਏ ਫਰ ਤੇ ਹਨਾ ਬੱਚੇਠੇਲ ਆਉਂਦੇ
ਅਜੇ ਕਦੀ ਕਦੀ
ਅੱਛਾ ਪੜ੍ਹਾਈ ਪੜ੍ਹੂਈ ਨਹੀਂੀ ਕਰਦੇ ਵੈਸੇ
ਕੀ ਕਰਨਾ
ਅੱਛਾ ਅੱਛਾ ਹੋਰ ਮੈਂ ਕਿਹਾ ਰੋਟੀ
ਮਸਰ
ਅੱਛਾ ਬਸ। ਸੋਨ ਲੱਗੇ ਫੇਰ ਤੇ
ਨਾ ਹੁਨ ਖੋੜੀ ਦੇਰ ਫੋਨ ਚਲਾਵਾਂਗੇ
ਅੱਛਾ, ਅੱਛਾ ਫੋਨ ਜ਼ਿਆਦਾ ਚਲਾਦੇ ਹੋ ਤੁਸੀ ਫੋਨ ਘੱਟ
ਅਸੀ ਫੋਨ ਚਲਾਂਦੇ ਹੀ ਨੀ, ਅਸੀ ਬੜਾ ਕੱਟ ਚਲਾਂਦੇ ਆਂ ਫੋਨ
ਤੇ ਫੋਨ ਛੂਂਦੀ ਨੀ ਮੇਰਾ ਫੋਨ ਤੇ ਏਜੇਂ ਪਿਆ ਰੈਂਦਾ
ਅਸੀ ਹੁਨ ਚਲਾਵਾਂਗੇ ਫੇਰ ਸੋ ਜਾਂਗੇ ਫੇਰ ਸਵੇਰੇ ਵੇਖਦੇ ਨੀ ਅਸੀ ਫੋਨ ਫੇਰ ਆਪਾ ਕੰਮ ਚਲੇ ਜਾਂਨੇ ਆ ਫੇਰ ਰਾਤੀ ਟਾਈਮ ਚਲਾ ਲੈਂਨੇ ਆ।
ਹਾਂ ਸਹੀ ਏ ਸਹੀ ਏ ਮੇਰਾ ਵੀ ਏਦਾਂ ਹੀ ਏ ਮੈਂ ਹੁਨ ਰਾਤੀ ਬਸ ਬਾਰਾਂ ਵਜੇ ਤੱਕ ਫ਼ੋਨ ਚਲਾਵਾਂਗੀ ਸਵੇਰ ਉੱਠਾਂਗੀ ਅੱਠ ਨੌ ਵਜੇ ਬਸ ਘੰਟਾ ਤਾਂ ਫੋਨ ਚਲਾਵਾਂਗੀ, ਫੇਰ ਆਪਨਾ ਕੰਮ ਲੱਗਾਂਗੀ ਫੇਰ ਮਾੜਾ, ਮਾੜਾ ਵੇਚ ਫੋਨ ਚੈੱਕ ਕਰ ਫੋਨ ਚਲਾਂਦੀ ਨੀ ਮੈਂ ਹੂੰ, ਰੋਟੀ ਵੀ ਨੀ ਬਂਦੀ
ਅੱਛਾ
ਹੂੰ, ਪਾਨੀ ਪੀਨੀ ਆਂ ਬਸ ਰੋਟੀ ਖਾਂਦੀ- ਪਤਾ ਮੈਂ ਰੋਟੀ ਪਤਾ ਕਦੋ ਦੀ ਖਾਦੀ ਦੀਏ, ਅੱਜ ਦੋਪਹਿਰ
ਤੁਸੀ ਓ ਖਾ ਲੈਂਦੇ ਓ।
ਨਾ, ਨਾ, ‌ ਨਾ, ਉਦਾ ਨਾਮ ਨਾ ਲੋ
ਐਗ ਖਾ ਲੈਦੇਂ ਐਗ
ਨਾ, ਨਾ ਅਸੀੇ ਐਗ ਵਗੈਰਾ ਨੀ ਖਾਂਦੇ ਨਾ ਅਸੀ
ਅੰਡੇ ਨੀ ਖਾਂਦੇ।
ਨਾ, ਨਾ, ਨਾ, ਅਸੀ ਨੀ ਖਾਂਦੇ ਅੰਡੇ ਮੀਟ, ਅਸੀ ਕੋਛ ਨੀ ਖਾਂਦੇ। ਅਸੀ‌ ਤੇ ਦੂਰ ਹਾਂ। ਪਨੀਰ ਖਾ ਲੈਂਨੇ ਆਂ ਅਸੀਂ ਤੁਸੀ ਖਾ ਲੈਂਦੇ ਓ।
ਪਨੀਰ, ਚਾਪਾ, ਚੁ
ਨਾ ਚਾਪ ਖਾਧੇ ਤੇ ਬੜਾ ਈ ਚੇਰ ਗਿਆ ਮੈਨ ਲੱਗਦਾ ਚਾਪ ਖਾ ਤੇ ਮੈਨੂੰ- ਛੇ ਮਹੀਨੇ ਤੋ ਜ਼ਿਆਦਾ ਹੋ
ਅੱਛਾ ਠੀਕ ਏ ਫੇਰ
ਠੀਕ ਏ ਸਾਸ
ਕਾਲ ਕਰਨੇ ਆ ਕੋਲ। ਠੀਕ ਐ।
ਹਾਂ, ਸਾ ਸ੍ਰ